ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਨੇਂ?
ਵਧੀਆ, ਤੁਸੀਂ ਸੁਣਾਓ।
ਵਧੀਆ, ਵਧੀਆ। ਹੋਰ ਕੀ ਹੋ ਰਿਹਾ?
ਬਸ, ਬਾਜ਼ਾਰ ਜਾਣ ਦੀ ਤਿਆਰੀ ਹੋ ਰਹੀ ਐ।
ਬਾਜ਼ਾਰ ਕੀ ਲੈਣ ਜਾ ਰਹੇ ਔ?
ਇਹਦੇ ਬਸ ਪਾਕੇੇ ਦੇ ਸਮਾਨ ਲਿਆਣੇ ਨੇਂ, ਥੋੜੇ ਜਿਹੇ ਟੀ ਸ਼ਰਟਾਂ ਵਗੈਰਾ ਲੈ ਕੇ ਆਵਾਂਗੇ, ਗਰਮੀ ਚ ਪਾਣ ਆਲੀਆਂ।
ਕਿਹੜੀ ਮਾਰਕੀਟ ਜਾ ਰਹੇ ਔ।
ਮੈਂ
ਜਾਂ ਤੇ ਐ, ਇੱਥੇ ਹੈਗਾ ਇੱਕ ਬਾਜ਼ਾਰ
ਲੀ
ਰੇਲਵੇ ਰੋਡ, ਦੁਕਾਨ ਹੈਗੀ ਹੈ, ਉੱਥੇ ਜਾ ਰਹੀ ਆ
ਅੱਛਾ।
ਹੂ ਉਹਦੇ ਵਿੱਚ ਨਾ ਇੱਕ ਦੁਕਾਨ ਹੈਗੀ ਹੈ, ਵਧੀਆ ਮਤਲਬ ਬੱਚਿਆਂ ਦਾ ਸਮਾਨ ਮਿਲਦੇ ਬੜੇ ਅੱਛੇ, ਉੱਥ ਉੱਥੋਂ ਲਿਆਵਾਂਗੇ
ਅੱਛਾ ਅੱਛਾ, ਵਧੀਆ ਕੰਪਨੀ ਦੇ ਕੱਪੜੇ ਅੱਛਾ ਹੋਰ
ਬਸ ਤੁਸੀਂ ਸੁਣਾਓ, ਹੋਰ ਰੋਟੀ ਰੂਟੀ ਖਾ ਵੀ ਲਈ, ਰਾਤ ਦੀ ਵੀ ਭਨੀ ਦੀ ਏ ਨਾ ਸ਼ਾਮ ਦੀ ਅਜੇ ਕਿਤੇ ਸਭ ਨੂੰ ਚਾਹ ਭੇਜੀ ਥੱਲੇ
ਹ
ਹੁਣੇ ਤਾਂ ਹਾਲੇ ਚਾਹ ਪੀਤੀ ਸਭ ਨੇ।
ਹੋਰ ਕੀ ਤਿਆਰੀ ਹੋ ਰਹੀ, ਫਿਰ ਸ਼ਾਮ ਦੀ
ਬਸ ਬਾਜ਼ਾਰ ਜਾਣ ਦੀ ਤਿਆਰੀ ਹੋਈ, ਬਾਜ਼ਾਰ ਜਾਵਾਂਗੇ ਚਸ਼ਮਾ ਲਿਆਣਾ ਨਾਲੇ ਮੈਂਨੂੰ ਆਪਣਾ
ਅੱਛਾ, ਬਾਜ਼ਾਰ ਹੀ ਖਾ ਕੇ ਆ ਜਾਓਗੇ, ਫੇਰ ਤੁਸੀਂ ਤੇ
ਦੇਖੋ ਜੇ ਹਾਂ ਹੋਇਆ ਤੇ ਦੇਖ ਆਵਾਂਗੇ, ਨਹੀਂ ਤੇ ਫੇਰ ਦੇਖੋ
ਹੋਰ ਕੀ ਫਿਰ ਅਸੀਂ
ਹਾਂ, ਫਿਰ ਬਾਜ਼ਾਰ ਹੀ ਜਾਓ, ਫਿਰ ਖੰਡ ਖਾ ਹੀ ਲੈਂਨੇ ਹਾ ਫਿਰ।
ਖਾਣਾ ਕੀਤੀ ਹੈ।
ਤੇ, ਉਹਨੂੰ ਗੋਲ ਗੱਪੇ ਬੜੇ ਪਸੰਦ ਨੇ। ਤੇ ਬਾਜ਼ਾਰ ਜਾਂਦੇ ਕਹਿਦਾਂ, ਮੈਨੂੰ ਗੋਲ ਗੱਪੇ ਖਾਵੇ ਦੇਣਾ।
ਅੱਛਾ
ਹੂ
ਹੂੰ ਆਪੇ ਗਏਗਾ ਮੰਮਾ ਗੋਲ ਗੱਪੇ, ਮੰਮਾ ਗੋਲ ਗੱਪੇ ਖਵਾ ਦੋ।
ਅੱਛਾ ਹੋਰ ਸੁਣਾਓ, ਕੋਈ ਆਪਣੇ ਸ਼ਹਿਰ ਦੀਆਂ ਗੱਲਾਂ?
ਬਸ ਕੀ ਸੁਣਾਈਏ, ਤੁਸੀਂ ਸੁਣਾਓ
ਅਸੀਂ ਕੀ ਸੁਣਾਈਏ, ਕੀ ਵੇ
ਗਏ ਨੀ ਤੁਸੀਂ?
ਸਾਡੀ ਵੀ ਜਾਣ ਦੀ ਤਿਆਰੀ ਈ ਐ
ਅੱਛਾ, ਜਾ ਰਹੇ ਹੋ
ਜਾਵਾਂਗੇ ਦੋ ਦਿਨ ਆਸਤੇ ਜਾਣਾ ਏ, ਕੀ ਜਾਵਾਂਗੇ, ਭਰਜਾਈ ਭਰਾ ਭਰਜਾਈ
ਅੱਛਾ
ਹਾਂ ਫੌਣ ਆਰ ਰਹੇ ਕਹਂਦੇ, ਆਜਓ ਆਜਓ ਆ ਜਾਓ, ਆਏ ਨੀ ਬੜੀ ਟਾਈਮ
ਹੂ, ਹੁੰਦਾ ਏ ਨ। ਹੁਨਦਾ ਹੈ ਨਾ
ਕੁੱਛ ਉੱਥੇ ਜਾ ਕੇ ਘੁੰਮ ਫਿਰ ਆਈ ਏ, ਕੁੱਛ ਮੇਲ ਮਿਲਾਪ ਕਰ ਆਈ ਜਾ
ਹੂ, ਵੈਸੇ ਉੱਥੇ ਹੈਗੀ ਐ, ਕੋਈ ਘੁੰਮਣ ਦੀ ਜਗ੍ਹਾ ਹੈਗੀ ਐ ਕੋਈ ਘੁੰਮਣ ਦੀ ਜਗ੍ਹਾ?
ਹੈਂ?
ਹੈਗੀ ਉੱਥੇ ਕੋਈ ਘੁੰਮਣ ਦੀ ਜਗ੍ਹਾ?
ਹਾਂ ਘੁੰਮਣ ਦੀ ਜਗ੍ਹਾ ਤਾਂ ਬੜੀ ਉੱਥੇ ਬਹੁਤ, ਸ਼ਹਿਰ ਵੱਡਾ ਹੈ, ਤੇ ਉੱਥੇ ਜਗ੍ਹਾ ਬਥੇਰੀ
ਅੱਛਾ-ਅੱਛਾ ਵਧੀਆ ਵੱਡਾ ਸ਼ੈਰ ਐ ਕੀ?
ਜ਼ਿਲ੍ਹਾ ਹੈ, ਤੇ ਫੇਰ ਜਗ੍ਹਾ ਵੱਡੀ ਹੋਏਗੀ, ਕਾਫੀ ਜਗਾਵਾਂ ਨੇ ਉੱਥੇ ਘੁੰਮਣ ਦੀਆਂ।
ਥਕ
ਹਾਂ
ਹੂੰ ਕੀ-ਕੀ ਹੈਗੀ ਕੇੜੀ-ਕੇੜੀ ਜਗਾ ਹੈਗੀ ਉੱਧਰ ਘੁੰਮਣ ਦੀ ਵਧੀਆ? ਵਧੀਆ ਕਿਹੜੀ- ਕਿਹੜੀ ਜਗਾ ਹੈਗੀ। ਮੈਂ ਕਿਹਾ ਕਿਹੜੀ- ਕਿਹੜੀ ਵਧੀਆ ਜਗਾ ਹੈਗੀ ਉੱਧਰ।
ਓਥੇ ਇੱਕ ਤੇ ਹੈਗੀਏ। ਵੰਡਰਲੈਂਡ ਏ ਬੱਚਿਆਂ ਦਾ।
ਕੀ ਚੀਜ਼ ਏ? ਵੰਡਰਲੈਂਡ, ਅੱਛਾ ਵਾਟਰਟਰ ਪਾਰਕ, ਏ ਅੱਛਾ।
ਬੜਾ ਵਧੀਆ ਐ।
ਅੱਛਾ!
ਪਾਰਟੀਆਂ ਵੀ
ਅੱਛਾ।
ਨੇ ਹੋਰ
ਅੱਛਾ, ਹੋਰ ਕੋਈ ਚਲੋ ਵਧੀਆ, ਫੇਰ ਤੇ ਬੱਚੇ ਨੂੰ ਵਧੀਆ ਘੁੰਮਣ ਦੀ ਜਗਾ ਮਿਲ
ਹੋਰ ਖੇਡਣਗੇ ਬੱਚੇ ਵੀ ਉੱਥੇ।
ਹੂੰ, ਗਰਮੀਆਂ ਜਿਆਦਾਤਰ ਵਾਟਰ ਵਾਟਰ ਪਾਰਕ ਜਿਆਦਾ ਪ੍ਰਿਆ-
ਉਹ ਥੋੜੀ- ਥੋੜੀ ਜਿਹੀ ਗਰਮੀਆਂ ਰਹਿ ਗਈਆਂ ਤੇ ਨਾਲ ਹੀ ਬਰ-
ਹੂੰ ਉਹ ਤੇ ਹੈ।
ਬਰਸਾਤਾਂ ਦਾ ਚੱਕਰ ਪੈ ਜਾਏਗਾ ਫੇਰ।
ਸਹੀ ਗੱਲ ਤੇ।
ਹੁਣ ਹੋ ਆਵਾਂਗੇ ਤੇ, ਹੋ ਆਵਾਂਗੇ ਦੋ- ਚਾਰ ਦਿਨ। ਫੇਰ ਬੱਚਿਆਂ ਦੇ ਸਕੂਲ ਖੁੱਲਦੇ ਪਏ ਨੇ।
ਹੂੰ-ਹੂੰ, ਹੂੰ- ਹੂੰ।
ਉਹ ਤੁਸੀਂ ਕਾਕੇ ਨੂੰ ਭੇਚਣੇ ਸਕੂਲ?
ਹਾਂ ਬਸ ਹੁਣ ਉਹਨੂੰ ਪਾਵਾਂਗੇ ਛੁੱਟੀਆਂ ਤੋਂ ਬਾਅਦ ਸਕੂਲੇ।
ਪੀਜੀ ਚ ਪਾ ਦੇਣਾ ਇਨੂੰ।
ਹਾਂ ਪੀਜੀ ਚ ਪਾਵਾਂਗੇ ਹਜੇ।
ਕੇੜੇ ਸਕੂਲੇ ਪਾ ਰੇ ਓ ਏਥੇ ਕੋਲ ਜੇੜੇ?
ਹਾਂ ਕੋਲ ਵਾਲੇ ਹੀ ਚ ਪਾਵਾਂਗੀ। ਦੂਰ ਵਾਲੇ ਜੀ ਕਿੰਨੇ ਲੈਣ ਛੱਡਣ ਜਾਣਾ ਪਏਗਾ।
ਸਾਡੇ ਤੇ ਸਾਰੇ ਬੱਚੇ ਏਥੇ ਈ ਪੜੇ ਨੇ।
ਹੂੰ, ਇੱਥੇ ਹੀ, ਇੱਥੇ ਹੀ ਵੇਖਾਂ ਹਾਂ ਬਾਅਦ ਚੋ ਬਾਅਦ ਚੋਂ ਪਾਵਾਂਗੇ ਹਜੇ ਤੇ ਇੱਧਰ ਹੀ, ਕਹਿ ਰਹੇ ਨੇ ਸਾਰੇ ਇੱਧਰ ਹੀ ਪਾ ਦੇ, ਇੱਧਰ ਹੀ ਪਾ ਦੇ।
ਉਹਨੂੰ ਫੇਰ ਸਾਲ ਦੋ ਸਾਲ ਇੱਥੇ ਹੀ ਕਰਾ ਲੋ।
ਹੂੰ, ਸਾਲ ਦੋ ਸਾਲ ਇੱਥੇ ਕਰਾਉਣਗੀ
ਛੋਟਾ ਐ ਨਾ ਅਜੇ ਬੜਾ।
ਛੋਟਾ ਵੀ ਨਾਲੇ ਹਜੇ ਇਸ ਤਰਾਂ ਹੈ। ਕੋਈ ਦੂਰ ਛੱਡਣ ਲਿਜਾਣ ਨੀ ਜਾਏਗਾ।
ਹੂੰ।
ਫੇਰ ਇਸ ਕਰਕੇ। ਦੇਖੋ ਇੱਥੇ ਹੀ ਕਹਿ ਰਿਹੇ ਜੇ ਕੋਲ ਵਾਲੇ ਚੀ ਪਾ ਦੋ ਤੇ ਵਧੀਆ।
ਓਦਾ
ਹਾਂ ਬੰਦਾ ਲੈ ਆਉਂਦਾ ਹੈ, ਜਾ ਕੇ।
ਹਾਂ, ਕੋਲ ਦੀ ਕੋਲ ਐ ਨਾ। ਫੋਨ ਕਰ ਵੀ ਸਕਦੇ ਕੀ ਪੁਛ ਲੋ ਕੋਈ ਪਰੇਸ਼ਾਨੀ ਤੇ ਨਹੀਂ ਕੋਈ ਹੋ ਤੇ ਨਹੀਂ ਰਿਹਾ ਬਣੀ। ਜਾਂਦੇ ਨੇ ਤੇ ਸ ਵੀ
ਹਾਂ ਓ ਤੇ ਹੈ ਅੱਜ ਕੱਲ ਦੇ ਬੱ ਬੱਚਿਆਂ ਦੇ ਹਰ ਸਕੂਲੇ ਏਚ ਐਡਮਿਸ਼ਨ ਫੀਸ, ਟਿਊਸ਼ਨ ਫੀਸ, ਬੜੀ ਜਾਦਾ ਈ ਹੋ ਗਈ ਐ।
ਹੈਂ?
ਮੈਂ ਕਿਹਾ ਅੱਜ ਕੱਲ੍ਹ ਦੇ ਹਰ ਸਕੂਲਾਂ ਏਚ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ, ਬੱਚਿਆਂ ਦੇ ਐਡਮਿਸ਼ਨ ਫੀਸ ਟਿਊਸ਼ਨ ਫੀਸ ਬੜੀ ਜਾਦਾ ਈ ਹੋ ਗਈ ਏ।
ਆ ਹਾਂ ਪਤਾ ਕੀਤੀ ਹੋਏਗੀ, ਤੁਸੀਂ ਕਿਤਨੀ ਜਾ ਰੀ?
ਹਾਂ ਐਥੇ ਸ਼ਾਏਦ ਪੰਦਰਾਂ ਹਜ਼ਾਰ ਕੈ ਰੇ ਨੇ, ਮਤਲਵ ਐਡਮੀਸ਼ ਹਮ ਪੰਦਰਾਂ ਹਜ਼ਾਰ।
ਕੀ-ਕੀ ਸੀ ਉਦੇ ਬੁੱਕਾਂ ਵਗੈਰਾ ਵੀ ਹੈਗੀਆਂ ਸਾਰਾ ਕੁਜ ਏ?
ਆ ਹਾਂ ਨਈ ਬੁਕਸ ਵਗੈਰਾ ਨਹੀਂ ਹੈਗੀਆਂ, ਯੂਨੀਫੋਮ ਨੀ ਹੈਗੀ ਬੁ ਕੁਛ ਨੀ ਆਈ, ਹਾਂਜੀ ਤੇ ਓ ਏਕ ਮਿਲਾ ਏਕ, ਫੇਰ ਦੋ ਹਜ਼ਾਰ ਰੁਪਏ ਮਹੀਨਾ ਫੀਸ, ਮਤਲਬ ਓਹੀ ਸਤਰਾਂ-ਸਤਰਾਂ ਹਜ਼ਾਰ ਰੁਪਏ ਪੈ ਰੇਆ ਐ।
ਅੱਛਾ, ਬੜੀ
ਪਾਂਜ ਹਾਂ ਪੰਜ ਹਜ਼ਾਰ, ਪਤਾ ਨੀ ਪੰਜ ਹਜ਼ਾਰ ਤੇ ਐਡਮਿਸ਼ਨ ਚਲੋ ਸਈ ਏ, ਐਡਮਿਸ਼ਨ ਦੇ। ਉਸ ਤੋਂ ਬਾਅਦ ਪੰਜ ਹਜ਼ਾਰ ਜੋ ਨੇ ਉਹ, ਉਹ ਲੈ ਰਏ ਨੇ ਐਨੂਅਲ ਫੀਸ ਲੈ ਰਹੇ ਨੇ।
ਅੱਛਾ।
ਉਹ ਤੇ, ਉਸ ਤੋਂ ਬਾਅਦ ਪੰਜ ਹਜ਼ਾਰ ਰੁਪਏ, ਪਤਾ ਨੀ ਕਿ? ਲੈ ਰਏ ਨੇ, ਸ਼ੇਦ ਪਾਪਨ ਆਈਓ ਸੋਲਾਂ ਸੱ
ਪੰਜ ਹਜ਼ਾਰ ਟਿਊਸ਼ਨਾਂ ਦੇ ਲੈ ਰਹੇ ਹੋਣਗੇ ਨਾ, ਬੱਚਿਆਂ ਨੂੰ ਰੁਲ ਪੜ੍ਹਾਣ ਦੇ ਲੈਂਦੀ ਜਿੰਨੇ।
ਦੋ ਤਿੰਨ ਮੀ, ਦੋ ਮੀਨੇ ਦੀ ਸ਼ਾਇਦ ਪਤਾ ਨੀ ਫੀਸ ਏ ਓਦੇ ਵਿੱਚ, ਸਤਰਾਂ ਹਜ਼ਾਰ ਏਹੀ ਟੋਟਲ ਸਤਰਾਂ ਹਜ਼ਾਰ ਰੁਪਏ ਕਹਿ ਰਹੀ ਸੀ, ਸ਼ਾਏਦ ਯੂਨੀਫੋਰਮ ਵੀ ਸੱਤਰਾਂ ਹਜ਼ਾਰ ਵਿੱਚ ਹੈਗੀ ਏ।
ਅੱਛਾ ਉਹਦੇ ਵਿੱਚ ਹੀ-ਹੀ ਯੂਨੀਫੋਮ ਵੀ? ਅੱਛਾ ਸਕੂਲੋਂ ਈ ਦਿੰਦੇ ਨੇ ਨਾ ਏਹ ਯੂਨੀਫੋਮ?
ਹਾਂ, ਦੋ ਸੈਸ਼ਨ ਦੀ ਯੂਨੀਫੋਮ ਹੋ ਗਈ ਨਾ। ਏਕ ਤੇ ਵਿੰਟਰ ਦੀ ਹੋ ਗਈ, ਏਕ ਸਮਰ ਦੀ ਹੋ ਗਈ।
ਅੱਛਾ।
ਹਾਂ, ਉਹਦੇ ਚੋਂ ਏਕ ਈ ਦੇ ਰਏ ਨੇ, ਸਮਰ ਵਿਨ ਮਤਲਬ ਸਮਰ ਦੀ ਦੇ ਰਏ ਨੇ, ਵਿੰਟਰ ਦੀ ਨੀ ਦੇ ਰਏ।
ਅੱਛਾ-ਅੱਛਾ।
ਹੂੰ।
ਮਹੀਨੇ ਵੀ ਦੋ ਹਜ਼ਾਰ ਹੈ।
ਹਾਂ ਉਈ, ਦੋ ਹਜ਼ਾਰ ਰੁਪਏ, ਬਾਈ ਸੌ, ਦੋ ਹਜ਼ਾਰ ਰੁਪਏ ਫੀਸ ਏ।
ਹੂੰ।
ਇੰਨੀ ਬ ਬੜੀਆਂ ਹੋ ਗਈਆਂ ਫੀਸਾਂ। ਬੌਤ ਫੀਸਾਂ ਹੋ ਗਈਆਂ ਨੇ। ਬੱਚੇ ਛੋਟੇ-ਛੋਟੇ ਬੱਚੇ, ਹਰ ਸਕੂਲਾਂ ਦੀ ਫੀਸ ਬਹੋਤ ਜ਼ਿਆਦਾ ਏ। ਮਲਬ ਦੋ ਤਿੰਨ ਜਗ੍ਹਾ ਟਰਾਏ ਕਰ ਲਿਆ। ਸਭ ਦ ਸਭ ਮਤਲਬ ਏਨੇ ਈ, ਏਨੇ ਈ ਸਮ ਥਿੰਗ ਸਤਰਾਂ ਅਠਾਰਾਂ ਇੰਨੇ ਈ ਪੈ ਰਏ ਨੇ ਸਭ।
ਅੱਛਾ ਪਾਪਾ ਸਹੀ ਏਹੀ ਹਿਸਾਬ ਏ।
ਹਾਂ ਸਭ ਪਾਸੇ ਏਹੀ ਹੈ, ਅਸੀਂ ਦੋ ਤਿੰਨ ਜਗ੍ਹਾ ਟਰਾਈ ਕਰ ਲਈ ਏ ਪਰ ਸਭ ਜਗ੍ਹਾ ਏਹੀ ਪੈ ਰੇਆ।
ਅੱਛਾ।
ਹੂੰ।
ਫੇਰ ਕੋਲ ਈ ਠੀਕ ਹੈ, ਜ਼ਿਆਦਾ ਦੂਰ ਭੇਜਣ ਦੀ ਲੋੜ ਹੀ ਨਈ।
ਕੋਲ ਠੀਕ ਏ, ਪਰ ਸਾਨੂੰ ਐ ਸੀ ਨਾ, ਪਲੇ ਤੇ ਏਹਦਾ ਅੱਛਾ ਏ। ਏਹਦਾ ਪਲੇ ਤੇ ਸਹੀ ਏ, ਹੁਣ ਜਿੱਦਾਂ ਕਈ ਅਹ ਬੱਚਿਆਂ, ਉਹਨਾਂ ਦਾ ਨਾ, ਕਈ ਮਤਲਬ ਪਲੇ ਨਹੀਂ ਅੱਛੇ ਕਈਆਂ ਦੇ। ਬੀ ਬ ਬੱਚਾ ਗਰਮੀ ਏ, ਏ ਸੀ ਵੀ ਨਈ ਹੈ ਗੇ, ਹੁਣ ਏਧਰ ਪਿੱਛੇ ਵਾਲਾ ਸਕੂਲ ਹੈਗਾ, ਉਹ ਤੇ ਬੜਾ ਅੱਛਾ ਏ। ਉਹਦੀ ਮਤਲਬ ਹ, ਰ ਕੰਪਾਰਟਮੈਂਟ ਅਲੱਗ, ਏ ਡਾਂਸ ਕਲਾਸ ਏ ਅਲੱਗ ਤੇ ਮਤਲਬ, ਜਿੱਦਾਂ ਟੀ ਵੀ ਲੱਗੀ ਸਕਰੀਨ ਲੱਗੀ ਹੁੰਦੀ, ਉਹ ਕਲਾਸ ਅਲੱਗ ਏ ਬੱਚਿਆਂ ਦੀ ਪ੍ਰੋਜੈਕਟਰ -ਪ੍ਰੋਜੈਕਟਰ ਵਾਲੀ ਕਲਾਸ, ਅਲੱਗ ਏ, ਟੀਵੀ, ਵਾਲੀ ਕਲਾਸ ਅਲੱਗ ਏ, ਜੋ ਜਿੱਥੇ ਉੱਥੇ ਪੜ੍ਹਾਈ ਕਰਨੀ, ਉਹ ਕਲਾਸ ਅਲੱਗ ਏ ਮਤਲਬ ਪੀ-ਜੀੀ ਚ ਵੀ ਦੋ ਤਿੰਨ ਕੰਪਾਰਟਮੈਂਟ ਬਣਾਏ ਹੋਏ ਨੇ, ਉਹਨਾਂ ਨੇ ਤੇ ਪ੍ਰੇਅਰ ਪ੍ਰੇਅਰ ਅਲੱਗ ਜਗ੍ਹਾ ਤੇ ਹੁੰਦੀ ਧੁੱਪ, ਵੇ ਧੁੱਪੇ ਲੰਚ ਵਗੈਰਾ, ਧੁੱਪੇ ਹੁੰਦਾ ਏ ਮਤਲਬ ਜਿੱਦਾਂ ਬੱਚੇ? ਬੱਚੇ ਦਾ ਲੰਚ ਤੇ, ਉਹ ਧੁੱਪੇ ਕਰਾਉਂਦੇ ਨੇ ਸਰਦੀਆਂ ਵਿੱਚ ਤੇ, ਹੋਰ, ਪ੍ਰੇਅਰ ਵਗੈਰਾ ਵੀ ਸਰਦੀਆਂ ਚ, ਉੱਥੇ ਹੁੰਦੀ ਹੈ ਤੇ, ਪ੍ਰੇਅਰ ਵੀ, ਬਾਹਰ ਹੁੰਦੀ ਏ, ਹੂ ਕਈ -ਕਈ ਇਹਦੇ ਇਹਦਾ? ਥੋੜਾ ਪਲੇਅ, ਥੋੜਾ ਸਹੀ ਏ, ਪਰ ਇਹਏ ਕਿ, ਹਾਂ ਇਹ ਤਾਂ ਮਤਲਬ ਅੰਦਰ ਹੀ ਅੰਦਰ ਏ, ਕੋਈ ਜ਼ਿਆਦਾ ਬਾਹਰ ਹੈ ਹੀ ਨਹੀਂ। ਗਰਾਊਂਡ ਵਗੈਰਾ, ਏਦਾ ਤੇ ਹੈਗਾ ਹੀ ਨਈ ਹੈ।
ਏ ਨਾ ਅੰਦਰ ਹੋਲ ਬਨੇ ਬਣੇ ਬੜੇ ਵਧੀਆਏ ਹੋਲ।
ਹਾਂ, ਪਰ ਇਹਦਾ ਹੈ ਕਿ, ਥੋੜਾ ਹੋਲ ਏਸੀ ਵਾਲਾ ਵੀ, ਹੋਰ ਹੈ ਵੀ ਮਤਲਬ ਅੰਦਰ ਹੀ ਅੰਦਰ ਏ, ਜਿੱਦਾਂ ਹੁਣ।, ਐ ਇਧਰ ਪਿੱਛੇ ਵਾਲਾ ਹੈ। ਉਹਦੇ ਮਤਲਬ ਬਾਹਰ ਮਤਲਬ, ਉਹ ਤੇ ਅਲੱਗ ਚੀਜ਼ ਏ ਉਹ ਗਰਾਉਂਡ, ਅਲੱਗ ਚੀਜ਼ ਜਗ੍ਹਾ ਤੇ, ਬਣਿਆ ਜਾਵੇ ਪਰ ਅਸੀਂ ਕਿਹਾ, ਛੋਟਾ ਜਿਹਾ ਤੇ ਹਜੇ ਚੱਲ ਇੱਥੇ ਹੀ, ਪਾ ਦਿੰਦੇ ਹਾਂ ਅਸੀਂ।
ਹਮ।
ਇਹਦਾ ਪਲੇਅ ਸਾਨੂੰ ਸਹੀ, ਲੱਗਿਆ ਸੀ ਕਿ ਪਲੇਅ ਠੀਕ ਹੈ ਇਹਦਾ।
ਹਾਂ ਇੱਥੇ ਦੀ ਟੀਚਰਾਂ ਵੀ, ਵਧੀਆ ਨੇ,
ਹਮ। ਬਾਕੀ ਐ ਹੁਣ ਤੇ ਹੋਰ ਵੀ, ਅੱਛੇ -ਅੱਛੇ ਸਕੂਲ ਹੈਗੇ ਨੇ, ਮਤਲਬ, ਸਾਡੇ ਇੱਧਰ ਈ, ਬੜੇ ਅੱਛੇ-ਅੱਛੇ ਇੰਸਟਾ ਤੇ ਉਹ ਆਂਦੀਆਂ ਨੇ ਫੋਟੋਜ਼ ਵਗੈਰਾ, ਰੀਲ ਵਗੈਰਾ ਆਂਦੀ ਏ,
ਅੱਛਾ।
ਹ ਫੋਟੋਜ਼ ਵਗੈਰਾ ਆਉਂਦੀ ਆ ਨਾ, ਤੇ ਉੱਥੇ- ਉੱਥੋਂ ਪਤਾ ਲੱਗਦਾ ਹੈ ਕਿ ਯਾਰ? ਛੀ- ਛੀ ਸਕੂਲ ਬੰਨੇ ਦੇ ਨੇ,
ਹੋਰ ਕੀ, ਐਕਟਿਵ ਹੋ ਜਾਏਗਾ, ਹੁਸ਼ਿਆਰ ਹੋ ਜਾਏਗਾ ਬੜਾ ਗੱਲਾਂ ਦੱਸੇਗਾ, ਤੁਹਾਨੂੰ।
ਹੂ ਹੂ ਓਂ ਫਿਰ ਸਹੀ ਹ ਸਹੀ ਹ ਅਜੇ ਹੀ ਦੱਸਦਾ, ਅਜੇ ਹੀ ਦੱਸ ਦਿੰਦਾ ਕੋਈ ਗੱਲ ਹੋਏ ਹਜੇ ਕੋਈ ਦਵਾਈ ਨਾ, ਦੇ ਤੇ ਮੰਮਾ, ਦਵਾਈ ਦੀ ਦੇ ਰਹੀ, ਪਾਪਾ ਕੋਈ ਚੀਜ਼ ਨਾ ਕਰਨ ਤੇ ਪਾਪਾ ਇਹ ਚੀਜ਼ ਨਹੀਂ, ਦੇ ਰਹੇ ਦਾਦੂ, ਕੋਲ ਨੀ ਜਾਣਾ, ਦਾਦੂ ਮੈਨੂੰ, ਚੱਕ ਮਾਰਦੇ ਆ
ਚਲੋ, ਠੀਕ ਏ ਫੇਿਰ ਠੀਕ ਏ, ਓਕੇ ਚ ਆਓਗੇ ਤੇ, ਗੱਲ ਦੱਸਣਾ ਫਿਰ, ਮੈਂ ਬੱਚੇ ਦੀ ਐਡਮਿਸ਼ਨ ਕਰਾ ਕੇ
ਠੀਕ ਹੈ, ਠੀਕ ਹੈ, ਠੀਕ- ਠੀਕ। ਹਾਂਜੀ- ਹਾਂਜੀ ਠੀਕ ਹੈ ਓਕੇ।
ਡ ਬਦੇ